ਹੈਲੋ ਹਾਂਜੀ ਕਿਵੇਂ ਓ।
ਵਧੀਆਂ ਤੁਸੀਂ ਦੱਸੋ।
ਹਾਂਜੀ ਅਸੀਂ ਵੀ ਵਧੀਆਂ ਕੀ ਕਰਦੇ ਸੀ।
ਕੁਛ ਨਈ ਬਸ ਨਾਰਮਲ ਰੋਟੀ ਖਾ ਰਏ ਆਂ।
ਅੱਛਾ ਮੇਰਾ ਤਾਂ ਰੋਟੀ ਖਾਣ ਦਾ ਟਾਈਮ ਹੋਇਆਂ ਨੀ ਤੁਹਾਨੂੰ ਪਤਾ ਮੈਂ ਰੋਟੀ ਬਹੁਤ ਲੇਟ ਖਾਨੀ ਆਂ। ਮੈਂ ਰੋਟੀ ਖਾਣ ਬਹੁਤ ਲੇਟ ਆ ਤੇ ਮੈਂ ਹੁਣ ਚਾਹ ਪੀ ਕੇ ਹਟੀ ਸੀ ਬਸ
ਬਸ ਮੇਰੇ ਵੀ ਕੰਮ ਕੰਪਲੀਟ ਹੋ ਗਏ ਤਾਂ ਮੈਂ ਹੁਣ ਮੈਂ ਰੋਟੀ ਖਾ ਲਈਏ।
ਨਈ ਮੈਂ ਹੁਣ ਬਸ ਪੜ੍ਹਨ ਲੱਗੂਗੀ ਤੇ ਤੁਸੀਂ ਕਿੱਥੇ ਗਏ ਹੋਏ ਓ। ਲੋਕ ਘਰੇ ਨੀ ਹੈਗੇ ਨਾ ਹਾਂ ਨਾਨਕੇ ਫਿਰ ਮੈਂ ਨਾਨਕੇ ਜਾਣਾ ਸੀ। ਸੀਗਾ ਮੈਨੂੰ ਨਾ ਇੰਨੀ ਵਾਰ ਫੋਨ ਕੀਤਾ ਮਾਮੀ ਨੇ ਵੀ ਆ ਜਾ ਹੁਣ ਫਿਰ ਓ ਜੀਰੀ ਲਾਉਂਣ ਲੱਗ ਗਏ। ਵੀਰੇ ਦਾ ਜੀ ਲਾਉਣ ਦਾ ਟਾਈਮ ਹੋ ਗਿਆਂ ਹੁਣ ਫਿਰ ਹਫ਼ਤੇ ਦੀ ਗੱਲ ਬਣ ਗਈ ਪੈਲਾਂ ਤੁਹਨੂੰ ਪਤਾ ਮੈਂ ਬਿਮਾਰ ਹੋ ਗਈ ਸੀ ਫੇਰ ਮੈਂ ਕਿਆ ਵੀ ਮੈਂ ਆ ਨਈ ਸਕਦੀ ਹਜੇ
ਹਾਂ ਮੇਰਾ ਵੀ ਇਹੀ ਕੰਮ ਹੋਇਆ ਸਾਡੇ ਜੀਰੀ ਲਾਉਂਣ ਲੱਗੇ ਮੈਂ ਇੱਥੇ ਆ ਗਈ ਹੁਣੇ ਉੱਥੇ ਜੀਰੀ ਲੱਗ ਰਈ ਆ। ਹੁਣ ਉੱਥੋਂ ਕੋਈ ਲੈ ਕੇ ਜਾਣ ਵਾਲਾ ਨੀ ਹੈਗਾ ਇੱਥੇ ਕੋਈ ਛੱਡ ਕੇ ਜਾਣ ਵਾਲਾ ਨੀ ਹੈਗਾ ਸੋ ਭਾਬੀ ਨਈਆਈ ਹੈਗੀ। ਮੈਂ ਹਾਲੇ ਉਰੀ ਹਾਂ।
ਅੱਛਾ ਠੀਕ ਏ।
ਰਾਹਾਂ ਗਿਆ ਸਾਰਾ ਮ੍ਹੀਨਾਂ
ਯਾਰ ਇਨਾ ਟੈਮ ਇੰਨਾ ਟੈਮ ਵ ਜਾਦਾ ਟੈਮ ਨੀ ਹੈਗਾ।
ਨਹੀਂ ਜਾਦਾ ਟਾਈਮ ਨੀ ਹੈਗਾ ਹੁਨ ਵੀ ਬਸ
ਪਤਾ ਨੀ ਮੈਨੂੰ ਬਹੁ ਟਾਈਮ ਹੋ ਗ਼ੇਆ। ਗਈ ਨੂੰ ਨਾਨਕੇ ਮੈਨੂੰ ਤਾਂ ਨਾ ਸੱਚੀ ਐਂ ਜਦੋਂ ਘਰ ਜਾ ਛੱਡ ਕੇ ਐਂ ਮਤਲਬ ਜੇ ਰਿਸ਼ਤੇਦਾਰੀ ਚ ਜਾਨੇ ਆਂ ਐਂ ਹੁੰਦਾ ਵੀ ਘਰੇ ਜਾਈਏ ਛੇਤੀ, ਪਰ ਹੁਨ ਟਾਈਮ-ਟਾਈਮ ਕਾਫੀ ਹੋ ਗੇਆ, ਹਨਾ।
ਮੈਨੂੰ ਛੇ ਛੇ ਸਾਲ ਬਾਦ ਮੈਂ ਰਹੀ ਆਂ ਨਾਨਕੇ ਅੱਜ।
ਛੇ ਸਾਲ ਬਾਦ, ਓ ਮਾਈ ਗੌਡ।
ਪੰਜ-ਛੇ ਸਾਲਾਂ ਬਾਦ
ਹੂੰ
ਬਹੁ ਟਾਈਮ ਹੋ ਜਾਂਦਾ, ਘਰ ਦੇ ਕੰਮਾਂ ਚੋ ਨੀ ਨਿਕਲਿਆ ਜਾਂਦਾ।
ਮੈਨੂੰ ਵੀ ਬੋਤ ਵਾਰ ਕਿਹਾ ਮਾਮੀ ਨੇ ਤੇ ਮੰਮੀ ਨੂੰ ਵੀ ਕਿਹਾ ਮੰਮੀ ਨਾਲ ਮੇਰਾ ਜਾਨ ਦਾ ਬੋਤ ਮਨ ਐ ਵੀ ਮੈਂ ਤੇ ਮੰਮੀ ਦੋਵੇਂ ਜਾਈਏ, ਸਾਡੇ ਨਾ ਫੇਰ ਮੰਮੀ ਕੈਂਦੇ ਘਰ ਦਾ ਕੰਮ ਨੀ ਹੁੰਦਾ ਵੀ ਕੀ ਤੂੰ ਫੇਰ ਮੰਮੀ ਕੈਂਦੀ ਮੈਂ ਤਾਂ ਜਾ ਨੀ ਸਕਦੀ ਤੈਨੂੰ ਈ ਜਾਨਾ ਪਊਗਾ, ਹੁਨ ਮੈਂ ਘੋਲ ਜੀ ਕਰ ਰਈ ਮੈਨੂੰ ਐਂ ਹੋ ਰਿਆ ਵੀ ਮੈਂ ਚੱਲ ਥੋੜੀ ਜੀ ਲੇਟ ਏ ਜਾਵਾਂ। ਪਰ ਮੈਂ ਥੋ ਦੋ ਕ ਤਿੰਨ ਦਿਨ ਰਹੂੰਗੀ, ਫਿਰ ਆਜੂੰ।
ਹਾਂ ਅਈਂ ਹੁੰਦਾ ਮੇਰੀ ਮੰਮੀ ਤੋਂ ਵੀ ਨੀ ਹੁੰਦਾ ਤਾਂਹੀ ਫਿਰ ਮੈਂ ਕਿਆ ਤੀ ਮੰਮੀ ਕੈਂਦੀ ਨਹੀਂ ਵੀ ਭਾਬੀ ਗਈ ਹੋਈ ਆ ਚੱਲ ਬਗ ਜਾਂਨੇ ਆਂ ਏਥੋਂ। ਫੇਰ ਮੇਰੀ ਮੰਮੀ ਤੋਂ ਵੀ ਨੀ ਹੁੰਦਾ।
ਯਾਰ ਮੰਮੀਆਂ ਦੀ ਉਮਰ ਬੋਤ ਹੋ ਰੀ ਐ, ਹਾਂ ਸਈ ਕਿਆ।
ਹੂੰ।
ਹੈਨਾ।
ਬਸ ਹੁਨ ਜਾਵਾਂਗੇ ਭਾਬੀ ਆ ਜਾਨ ਉਰੇੇ ਮਾਮੀ ਨਾਲ ਕੰਮ ਕਰੌਨ ਨੂੰ। ਫੇਰ ਆਪਾਂ ਆਪਦੇ ਪਿੰਡ ਲੰਘ ਜਾਂਗੇ।
ਨਾਲੇ ਭੂਆ ਕੋਲ ਜਾਨਾ ਸੀਗਾ।
ਹਾਂ ਭੂਆ ਕੋਲ ਵੀ ਜਾਨਾ ਭੂਆ ਕੋਲ ਜਾਊਂ ਪੈਲਾਂ ਪਿੰਡ ਜਾਊ ਉਰੋਂ ਫੇਰ ਓਥੋਂ ਜਾਊਂ ਭੂਆ ਕੋਲ।
ਪਤਾ ਕੀ ਐ ਮੇਰੀਆਂ ਚਾਰ ਭੂਆ ਨੇ ਫੇਰ ਮੈਂ ਜੇ ਇੱਕ ਕੋਲ ਬਗ ਜੂੰਗੀ, ਦੂਜੀ ਕਊਗੀ ਮੇਰੇ ਕੋਲ ਨੀ ਆਈ, ਫੇਰ ਮੈਨੂੰ ਤਾਂ ਐਂ ਡਰ ਲੱਗਦਾ।
ਮੈਂ ਪਿਛ ਮੈਂ ਤੈਨੂੰ ਦੱਸਦੀ ਆਂ ਮੈਂ ਪਿਛਲੀ ਵਾਰੀ ਮਾਸੀ ਕੋਲ ਗਈ ਸੀ ਓਦੋਂ ਮੈਨੂੰ ਵੀਰੇ ਦਾ ਫੋਨ ਆਏਆ ਨਾਨਕੇਆਂ ਤੋਂ ਕਿਆ ਤੈਨੂੰ ਮੈਂ ਲੈ ਜਾਂਨਾ। ਓਦੋਂ ਮੈਂ ਚਾਰ ਕ ਦਿਨ ਈ ਰੈਨਾ ਸੀ ਆਪਾਂ ਨੂੰ ਬਾਲੀਆ ਛੁੱ ਛੁਟੀਆਂ ਨੀ ਪੇਪਰ ਸੀ ਆਪਨੇ'ਚੱਲ ਫ਼ੇਰ ਮੈਂ ਉੱਥੋਂ ਫੇਰ ਪਿੰਡ ਬਾਗੀ, ਹੁਨ ਐਤਕੀ ਏਨਾਂ ਦਾ ਫੋਨ ਆਏਆ ਉਰੇ ਆ ਜਾ ਹੁਨ ਏਥੇ ਮੈਨੂੰ ਭੂਆ ਦੇ ਮੁੰਡੇ ਦਾ ਫੋਨ ਆਏਆ ਅੱਛੇਆ ਤੂੰ ਫੇਰ ਸਾਡਾ ਪਿੰਡ ਭੁੱਲਗੀ। ਹੁਨ ਐਂ ਨੀ ਪਤਾ ਓ ਕੈਂਦਾ ਵੀ ਏਥੇ ਆ ਕੇ ਜਾਈਂ, ਏਥੇ ਬਾਗੀ ਤਾਂ ਛੋਟੀ ਭੂਆ ਰੁੱਸ ਜੂ। ਸੋ ਮੈਂ ਕਿਆ ਇੱਕ ਬੰਦੇ ਨੂੰ ਤੁਸੀਂ ਛੋਟੇ-ਛੋਟੇ-ਛੋਟੇ-ਛੋਟੇ ਟੁਕੜਿਆਂ ਚ ਵੰਡ ਲੋ, ਅੱਦਾ-ਅੱਦਾ ਰੱਖ ਲੋ।
ਨਹੀਂ ਯਾਰ ਬਹੋਤ ਓਹੋ ਆ ਮਤਲਬ ਮੇਰੀਆਂ ਵੀ ਚਾਰ ਭੂਆਂ ਨੇ ਫਿਰ ਮੈਂ ਹੁਨ ਜੇ, ਇੱਕ ਤਾਂ ਇਕੇ ਪਿੰਡ ਮਤਲਬ ਦੋ ਭੂਆਂ ਤੇ ਮੇਰੇ ਇੱ ਇਕੇ ਪਿੰਡ ਨੇ ਫ਼ੇਰ ਓਹੋ ਐਵੇਂ ਐ ਵੀ ਓਨਾਂ ਦੀ ਘਰੇਂ ਇਕ ਰਾਤ ਏਦਰ ਫੇਰ ਓ ਦੂਜੇ ਕੈਨਗੇ ਵੀ ਸਾਡੇ ਵੀ ਰੈ ਕੇ ਰਓ ਵੀ ਫੇਰ ਓਨਾਂ ਦੇ, ਤੇ ਇੱਕ ਭੂਆ ਦਾ ਪਿੰਡ ਬਹੋਤ ਜਾਦਾ ਦੂਰ ਐ, ਓਥੇ ਪੋਂਚਨ ਚ ਬੋਤ ਟਾਈਮ ਲੱਗਦਾ ਔਨ ਜਾਨ ਚ ਫੇਰ ਓ ਅਸੀ ਐਵੇਂ ਆ ਵੀ ਦੂਰ ਪੈ ਜਾਂਦੈ। ਬਟ ਓ ਕੈਂਦੇ ਨੇ ਆਓ, ਓ ਕਰਦੇ ਬੋਤ ਨੇ ਫੇਰ ਓਨਾਂ ਦੇ ਵੀ ਜਾਨਾ ਪੈਂਦਾ। ਯਾਰ ਆਹ ਛੁੱਟੀਆਂ ਚ ਮੈਨੂੰ ਲੱਗਦਾ ਵੀ ਜੇੜੇ ਰਿਸ਼ਤੇਦਾਰ ਆਪ ਆਪਣਾ ਵਧੀਆ ਮੋਹ ਕਰਦੇ ਨੇ ਨਾ, ਮਤਲਬ ਇਹ ਜਾਣਾ ਚਾਹੀਦਾ, ਸਪੈਸ਼ਲੀ ਨਾਨਕੇ। ਨਾਨਕੇ ਤਾਂ ਜਰੂਰ ਜਾਓ।
ਛੁੱਟੀਆਂ ਨੇ।
ਆਪਣੇ ਲਈ ਵੀ ਆਈ ਛੁੱਟੀਆਂ ਨੇ, ਇਹ ਤੋਂ ਬਾਅਦ ਤਾਂ ਸਾਰੇ ਆਪਣੇ ਕੰਮਾਂ ਚ ਰੁਝ ਜਾਣਗੇ। ਹੁਣ ਬੱ ਚੇ ਨੇ ਜਿਹੜੇ ਹਨਾ, ਮੇਰੇ ਮਤਲਬ ਭਾਈ ਦਾ ਮੁੰਡਾ ਜੌ ਨਿੱਕਾ ਜਿਹਾ, ਉਹਨੂੰ ਵੀ ਹੁਣ ਛੁੱਟੀਆਂ ਨੇ, ਫੇਰ ਉਹ ਕ ਸਕੂਲ ਜਾਣ ਲੱਗ ਜੂਗਾ ਨਿਕਾ ਜਿਹਾ, ਉਹਨੂੰ ਛੁਟ, ਉਹ ਛੁੱ, ਛੁੱਟੀ ਨਹੀਂ ਮਾਰਦਾ ਸਕੂਲ ਤੋਂ, ਮੈਂ ਨੀ ਭੂਈ ਛੁੱਟੀ ਮਾਰਦਾ ਸਕੂਲ ਤੋਂ।
ਹਾਂ, ਹਾਂ ਇੱਧਰ ਵੀ ਇਹੀ ਕੰਮ ਹੈ, ਛੁੱਟੀ-ਛਾਟੀ ਨੀ, ਫਿਰ ਕੰਮ ਪਿੱਛੇ ਰਹਿ ਜਾਂਦਾ। ਆ ਹੁਣ ਵੀ ਸਾਡੇ ਇੱਥੇ ਦੋ ਸ਼ਤਾਨ ਆਏ ਹੋਏ ਨੇ ਸਵੇਰ ਦੇ, ਉਹਨਾਂ ਦੇ ਇੰਨੇ ਓਲਾਂਭੇ ਆਏ ਨੇ ਨਾ। ਬਸ, ਹੁਣ ਵੀ ਜਦ, ਪਹਿਲਾਂ ਕੋਲ ਕਰ ਰਹੀ ਸੀਗੀ ਵੀ ਆਹੀ ਕੁਛ ਚੱਲ ਰਿਹਾ ਤੇ ਉਦੋਂ ਚੀਕਿਆ, ਤੇ ਚੀਕਾਂ ਚੱਲ ਰਹੀਆਂ ਤੇ ਮਾਂ ਪਤਾ ਨੀ ਕੀ ਹੋ ਗਿਆ। ਗੇਟ ਏ ਮਾਰੇ, ਇੱਕ-ਦੂਜੇ ਦੇ।
ਓ ਹੋ।
ਬਹੁਤ ਲੜਦੇ ਨੇ, ਗੁਆਂਢੀਆਂ ਦੇ ਰੋੜੇ ਵਗਾ ਤੇ। ਕਿਸੇ ਦੀ ਸਾਈਕਲ ਚੱਕ ਲਿਆਏ, ਅਗਲਾ ਲਾਂਬਾ ਲੈ ਕੇ ਆਇਆ ਘਰੇ। ਮੈਂ ਪਿੰਡ'ਚ ਲੋਸਮੈਂਟ ਕਰਾ ਦਿਆ ਕਰੋ ਵੀ ਬਈ, ਸਾਡੇ ਭਾਣਜੇ ਆ ਰਹੇ ਨੇ, ਆਪਦੇ ਸਮਾਨ ਨੂੰ ਜਿਂਦੇ-ਜਿਉਂਦੇ ਲਾ ਲਓ।
ਨਾ, ਉਹ ਬਹੁਤ ਉਹ ਹੈ ਯਾਰ, ਮਤਲਬ ਨਾਨਕੇ ਤਾਂ ਨਾਨਕੇ ਨੇ ਥੋੜੇ ਨਾ ਨਾਨੀ, ਨਾਨਾ-ਨਾਨੀ ਹੈਗੇ ਨੇ।
ਨਾ।
ਮੇਰੇ ਵੀ ਨਾਨਾ-ਨਾਨੀ, ਨਾਨੀ ਤਾਂ ਹੁਣੇ ਐਕਸਪਾਇਰ ਹੋਏ ਨੇ, ਨਾਨਾ-ਨਾਨੀ ਹੈ ਨਹੀਂ। ਬਟ ਯਾਰ, ਮੋਹ-ਪਿਆਰ, ਓਵੇ ਹੀ ਆ, ਮਤਲਬ ਜਿਵੇਂ ਪਹਿਲਾਂ ਹੁੰਦਾ ਸੀ, ਉਵੇਂ ਹੀ ਆ। ਕਹਿ ਦਿੰਦੇ ਨੇ ਲੋਕ, ਪਰ ਉਹ ਐ ਮੈਂ ਥੋੜਾ ਜਿਹਾ ਨਾਨੇ ਤੇ ਨਾਨੀ ਨਾਲ ਜੋ ਪਿਆਰ ਹੁੰਦਾ, ਉਹ ਅਲਗ ਹੁੰਦਾ। ਅੱਗੇ ਉਹਨਾਂ ਦੀ ਫਿਰ ਅੱਗੇ ਹਨਾ, ਮਾਮੇ ਦੀ ਫੈਮਿਲੀ ਹੋਦੀ ਹੈ, ਉਹਨਾ ਨਾਲ ਅਲੱਗ ਅਟੈਚਮੈਂਟ ਹੁੰਦੀ ਹੈ।
ਹਾਂ, ਇਹ ਤਾਂ ਹੈ। ਚਲੋ।
ਇੱਕ ਯਾਰ, ਇੰਨੀ ਗਰਮੀ ਹੋ ਰਹੀ ਹੈ ਨਾ, ਹੁਣ ਸਾਡੇ ਮਗ ਜੀ ਦੀ ਲਾਉਣ ਲੱਗਣਗੇ। ਹਮ, ਘਰ ਦੀ ਜਮਾ ਮਾਗਰੋ।
ਵਾਧੂ ਉੱਗਦੇ ਨੇ, ਮੀਂਹ-ਹਨੇਰੀ ਆਈ ਆ, ਇਸ ਤੋਂ ਪਹਿਲਾਂ ਨਹੀ। ਹੁਣ ਤਾਂ ਜਮਾ ਐ, ਫੁੱਲ ਢੀਠ ਗਰਮੀ ਪੈ ਰਹੀ ਆ।
ਹੁਣ ਮਤਲਬ ਪੂਰੀ ਐਨ ਗਰਮੀ ਪਊਗੀ ਤੇ ਹੁਣ ਜੀਰੀ ਲਾ, ਵੈਸੇ ਤਾਂ ਜੀਰੀ ਇਸ ਵਾਰ ਅਸੀਂ ਤਾਂ ਪਛੇਤੀ ਲਾਵਾਂਗੇ ਜੀਰੀ, ਸਾਡੀ ਤਾਂ ਨਾ ਜੀਰੀ ਹੁੰਦੀ ਨੀ ਜੀ, ਅਸੀਂ ਅਗੇਤੀ ਲਾ ਲਈਏ। ਕਦੇ ਨਹੀਂ ਹੋਈ ਸਾਡੀ ਅਗੇਤੀ ਜੀਰੀ।
ਏਨੀ ਨਾ, ਨਾ ਲਾਵੇ, ਡਬਲ ਸ਼ਿਫਟ'ਚ ਲਾਵੇ, ਜਿਵੇਂ ਅਸੀਂ ਲਾਉਂਨੇ ਹਾਂ ਹੁਣ ਅਸੀਂ ਛੇ ਕ ਲਾਲੇ ਕਿਲੇ। ਬਾਕੀ ਜਿਹੜੇ ਰਹਿ ਗਏ, ਉਹ ਹੁਣ ਥੋੜ੍ਹਾ ਜਿਹਾ ਗੈਪ ਪਾ ਕੇ ਲਾਵਾਂਗੇ, ਵੀਹ-ਪੱਚੀ ਤੋਂ ਬਾਅਦ।
ਅੱਛਾ।
ਫੇਰ ਰੁਣ ਜਿਵੇਂ ਆਪਣੇ ਪਿੰਡ'ਚ ਹਾਂ, ਥੋੜੀ ਜਿਹੀ ਪਹਿਲਾਂ, ਥੋੜ੍ਹੀ ਜਹੀ ਬਾਅਦ'ਚੋਂ ਅਗੇਤੀ-ਪਛੇਤੀ ਕਰ ਦਿੰਦੇ ਹਾਂ।
ਅੱਛਾ। ਸਾਡੇ ਤਾਂ ਸਾਰੀ ਉਹ ਕਹਿੰਦੇ ਪਛੇਤੀ ਲਵਾਵਾਂਗੇ, ਤੇ ਪਹਿਲਾਂ ਤਾਂ ਅਸੀਂ ਪਿੰਡ'ਚ ਲਵਾਉਂਦੇ ਸੀ, ਹੁਣ ਕਹਿੰਦੇ ਵੀ
ਪਿੰਡਾਂ ਆਲੇ ਯਾਰ, ਕਿੱਥੇ ਕੰਮ ਕਰ ਦੇ ਨੇਗੇ, ਸਾਡੇ ਤਾਂ ਬਈਏ ਆਉਂਦੇ ਨੇਗੇ, ਜਿਵੇਂ ਚਾਰ-ਪੰਜ ਘਰਾਂ ਦੇ ਇਕੱਠੇ। ਫੇਰ ਉਹਨਾਂ ਦੇ ਜਿਵੇਂ ਹੁਣ ਆਏ, ਵੰਡ-ਵੰਡ ਕੇ ਲਾਉਂਦੇ ਨੇ।
ਹੂ ਕਹਿੰਦੇ ਪ੍ਰਵਾਸੀਆਂ ਤੋਂ ਲਵਾਵਾਂਗੇ, ਕਿਉਂਕਿ ਫਿਰ ਪਤਾ ਕੀ ਹੈ, ਇੱਕ ਤਾਂ ਰੇਟ ਦਾ ਵੀ ਬਹੁਤ ਇਸ਼ੂ ਪੈਂਦਾ। ਹ
ਪਿੰਡਾਂ ਆਲੇ ਤਾਂ ਬਹੁਤ ਰੇਟ ਚੱਕਦੇ ਨੇ।
ਹ ਹਾਂ, ਤੇ ਕੁੱਛ ਫੇਰ ਉਹ ਵੀ ਥੋੜਾ ਜਿਹਾ ਕਹਿੰਦੇ, ਇਸ ਵਾਰ ਲਵਾ ਕੇ ਦੇਖਦੇ ਆ, ਵੀ ਦੇਖਦੇ ਆ ਕਿਵੇਂ ਹੁੰਦੀ ਹੈ ਜੀਰੀ। ਵੀ ਕਦੇ ਪ੍ਰਵਾਸੀ ਤੋਂ ਲਵਾਈ, ਪ੍ਰਵਾਸੀਆਂ ਤੋਂ ਕਦੇ ਲਵਾਈ ਨੀ ਸਾਡੇ ਇੱਧਰ। ਸਾਡੇ ਆਏ ਹੋਏ ਨੇ ਇੱਥੇ, ਮੰਡੀ ਦੇ ਕੋਲ। ਹਾਂ, ਪਿੰਡਾਂ ਚੱਲਦੇ ਨੇ, ਨਾਨਕੇ ਸਾਡੇ ਪ੍ਰਵਾਸੀ ਸਾਡੇ ਖੇਤ ਰਹਿੰਦੇ ਨੇਗੇ ਜਿੰਨਾ ਟਾਈਮ। ਸਾਰੇ ਕਿਲ੍ਹੇ'ਚ ਜਦ ਤੱਕ ਲੱਗਦੀ ਨੀ ਜੀਰੀ, ਸਾਡੇ ਕੋਠੇ ਉੱਥੇ ਕੋਠਾ ਬਣਿਆ ਵੱਡਾ।
ਹਾਂ, ਸਾਡੇ ਵੀ ਕੋਠੇ-ਕੁਠੇ ਚ ਰਹਿੰਦੇ ਨੇ, ਫੇਰ ਉਹਨਾਂ ਨੂੰ ਉੱਥੇ ਹੀ ਰਾਸ਼ਨ-ਰੂਸ਼ਨ ਦਿੰਦੇ ਹਾਂ।
ਹਾਂ, ਉਹ ਤਾਂ ਪੈਸੇ ਫੇਰ ਕੱਟ ਲੈਂਨੇ ਆ, ਚੱਲ ਜਿੰਨਾ ਰਾਸ਼ ਫਰੂਟ ਵਗੈਰਾ, ਉਹ ਕਿਨਾ ਕੁ ਖਾਦੇ ਨੇ ਵਿਚਾਰੇ ਉਹ-
ਹੈ ਏਡੀ ਗੱਲ ਨਹੀ, ਔ ਖਾਦੇ ਤਾਂ ਹੈਗੇ ਏ ਨੇ ਪਰਾਏਆਂ ਤੂ- ਧੁੱਪ ਊਨਾ ਨੂੰ ਵੀ ਲੱਗਦੀ ਆ-
ਧੁੱਪ ਲੱਗਦੀ ਹੈ, ਤੇ ਕਿਹੜਾ ਨਾ ਮੈ- ਤੇ ਮੈ ਨਿਕੀ ਜਿਹੀ ਹੁੰਦੀ, ਤੇ ਮੈਂ ਮਾਮੇ ਨਾਲ ਗਈ ਸੀ ਉਥੇ ਅਹ ਸਾਡੇ- ਉਹ ਦਿਨ ਆਏ ਹੀ ਸੀ, ਪਤਾ ਨੀ ਦੂਜਾ ਦਿਨ ਸੀਗਾ, ਉਹਨਾ ਨੇ ਸਾਨੂੰ ਨਾ ਉਹ ਮ- ਚੱਲ ਸੁੱਕੀਆਂ ਮਿਰਚਾਂ ਦਾ ਤੜਕਾ ਲੈ ਕੇ, ਸਬਜ਼ੀ ਬਣਾ ਕੇ ਦਿੱਤੀ, ਯਾਰ ਇੰਨੀ ਸਵਾਦ-
ਉਹ ਹਾਂ ਬਹੁਤ- ਬਹੁਤ ਉਹ ਜਦੋ ਬੜੀਆਂ ਬੁੜੀਆਂ- ਕੁੜੀਆਂ ਵੀ ਬੋ ਖਾਣਾ-
ਪਤਾ ਨੀ ਉਹ ਤਾਂ ਇੰਨ ਸਵਾਦ, ਉਹਨਾ ਦੇ ਜਿਹੜੇ ਮਸਾਲੇ ਨੇ ਉਹ ਘਰੇ ਬਣਾਉਦੇ ਨੇ ਉਹ ਘਰੇ ਤਿਆਰ ਕਰਦੇ ਨੇ, ਸ਼ਾਇਦ ਉਹ- ਪਤਾ ਨੀ ਉਹ ਉਹਨਾ ਨੇ ਫਿਰ ਸਾਡੇ ਤੋ ਕਦੇ ਉਹ ਐ ਨੀ ਮੰਗਿਆ, ਨੂਣ ਤਾਂ ਚੱਲ ਦੂਜਾ- ਬਟ ਉਹਨਾ ਨੇ ਮਿਰਚ ਜਾਂ ਫਿਰ ਐਵੇ ਨੀ- ਦੇ ਮੰਗਿਆ ਵੀ ਹਾਂ ਸਾਨੂੰ ਲੈ ਕੇ ਦੋ ਪਾਊਡਰ ਵਾਲੀ, ਉਹ ਆਪੇ ਸੁੱਕੀਆਂ ਮਿਰਚਾਂ- ਲੈ ਕੇ ਉਹਨਾ ਨੂੰ ਆਪ ਸਬਜੀ 'ਚ ਪਤਾ ਨੀ ਕਿਵੇ ਜੇ ਪਾਉ, ਤੇ ਸਵਾਦ ਬਹੁਤ ਬਣਦੀ ਸੀ ਸਬਜੀ ਉਹਨਾ ਦੀ ਦਾਲ ਵਗੈਰਾ-
ਕਰਕੇ ਪਾਉਦੇ ਹੋਣਗੇ, ਜਿਵੇ ਆਪਣੇ ਪੁਰਾਣੇ ਟਾਈਮ 'ਚ ਫੱਟਿਆਂ ਤੇ ਨਹੀ ਪੀਸ਼- ਹੁੰਦੇ ਸੀ ਪਾਣੀ ਪਾ ਕੇ, ਬਸ ਫਿਰ ਹਾਂ ਉਹ- ਉਧਰ ਉਹਦੇ ਤੇ ਪਾ ਕੇ ਉਹ ਕਰਦੇ, ਜਿਵੇ ਆਪਣੇ ਯਾਰ ਕੁੰਡੇ ਸੋਟੇ 'ਚ ਉਹ ਕਰਦੇ ਹੁੰਦੇ ਸਰਾ ਕੱਢਦੇ ਹੁੰਦੇ ਸੀ- ਵੇਲਾ ਬਸ ਹੁਣ ਉਹ ਉਸ ਚੀਜ ਤੇ ਰਗੜਦੇ ਨੇ, ਸਾਡੇ ਵਾਲੇ ਤਾਂ ਲ- ਹਲਦੀ ਮੰਗਦੇ ਨੇ ਗਰਮੀ ਚ
ਲਸਣ ਨੋ -
ਹਾਂ ਲਸਣ-
ਪਤਾ ਨੀ ਸਾਬਤਾ ਪਾਉਦੇ ਨੇ ਪਤਾ ਨੀ ਰਗੜਦੇ ਨੇ ਪਤਾ ਨੀ ਉਹ ਐਂ ਕਰਦੇ ਨੇ ਉਹਨੂੰ-
ਰਗੜ- ਰੁਗੜ ਕੇ ਪਾਉਦੇ ਹੋਣਗੇ, ਹਾਂ ਉਹ ਤਾਂ ਹਰੇਕ ਦਾਲ 'ਚ ਪਾਉਦੇ ਨੇ- ਆਪਾ ਹਾਲੇ ਸਕਿੱਪ ਵੀ ਕਰਦੇ ਆਂ ਹੂ
ਆਪਾ ਘੱਟ ਖਾ ਕੇ ਰੱਖ ਦੇਣਾ, ਲਸਣ ਆਪਣੇ ਇਨੀ ਖਾਦਾ ਨੀ ਕੋਈ ਪਤਾ ਨੀ ਕੀ ਗੱਲ ਹੈ।
ਉਹ ਗਰਮੈਸ਼ ਹੁੰਦੀ ਹੈਨਾ ਲਸਣ ਚ ਗਰਮੀਆਂ 'ਚ, ਠੰਡ 'ਚ ਤਾਂ ਚੱਲ ਆਪਾ ਸਾਗ ਸੂਗ 'ਚ ਪਾਉਦੇ ਹਾਂ-
ਪਤਾ ਨੀ ਬਈ, ਇਹ ਨੂੰ ਤਾਂ ਫੇਰ- ਬਟ ਇਹਨਾਂ ਦੇ ਵੀ ਮਸਾਲੇ ਵਗੈਰਾ ਜੋ ਇਹ ਕਰ ਕਰਦੇ ਨੇ ਨਾ ਤਿਆਰ, ਉਹ ਹੱਥਾਂ ਨਾਲ ਮਤਲਬ- ਬਹੁਤ ਜਿਆਦਾ ਵਧੀਆ ਹੁੰਦੇ ਨੇ, ਪਾਊਡਰ ਵਾਲੇ ਮਸਾਲੇ ਤੋ ਜੋ ਆਪਾ ਮਾਰਕੀਟ 'ਚ ਲਿਆਉਣੇ-
ਹਾਂ ਸਹੀ ਆ, ਨਾਲੇ ਫੇਰ ਬੰਦੇ ਤੇ ਆਪਦੀਆਂ ਅੱਖਾਂ ਦੇ ਸਾਹਮਣੇ ਤਿਆਰ ਹੁੰਦਾ-
ਹਾਂ ਅੱਖਾਂ ਦੇ ਸਾਹਮਣੇ ਵੀ ਤਿਆਰ ਹੁੰਦਾ ਮ- ਐ ਮੈਂ ਹੱਸਣ ਲੱਗ ਗਈ, ਮੈਂ ਬਈ ਇਨੀ ਰੋਟੀਆਂ ਖਾਦੀਆਂ ਸੱਚੀ ਮਤਲਬ- ਬਈ ਬਹੁਤ ਵਧੀਆ ਸੀ ਓ ਤਾ ਮਤਲਬ ਬਹੁਤ ਵਧੀਆ ਸੀ ਓ ਸਮਾਂ ਤਾ, ਹੁਣ ਵੀ ਸਾਡੇ ਆਉਂਦੇ ਨੇ ਓਥੇ।
ਹੁਣ ਰੋਟੀ ਓਨੇ ਦਿਨ ਉਹਨਾ ਦੇ ਘਰੀਂ ਕਰ ਲਈ ਵੀ ਚੱਲ ਅਸੀ ਇਥੇ ਹੀ ਆ ਜਾਗੇ। ਏਥੇ ਲਾ ਲਿਆ ਕਰੋ ਸਾਡੀਆਂ ਦੋ।
ਨਾ ਨਾ ਉਹਦੇ ਬਸ ਟੇਸਟ ਕੀਤਾ ਸੀ, ਮੈਨੂੰ ਮਾਮੇ ਨੇ ਖਵਾਈ ਦੀ ਵਧੀਆ ਸੀ ਬਹੁਤ।
ਉਹ ਵਧੀਆ ਉਹ ਤਾਂ ਮੈਂ ਤੁਹਾਨੂੰ ਦਸਦੀ ਹਾਂ ਰੋਟੀ ਰੂਟੀ ਖਾਧੀ ਟਾਈਮ ਨਾਲ ਉਹਨਾ ਨੇ, ਫਿਰ ਉਹਨਾ ਦਾ ਟਾਈਮ ਹੁੰਦਾ ਗਾ ਦਾਰੂ ਦੂਰੂ ਪੀਣ ਦਾ।
ਹੈਂ!
ਹਾਂ, ਐ ਨੀ ਪਤਾ ਕਿਹੜਾ ਕਦੋ ਸਾਈਕਲ ਮੰਗ ਕੇ ਲੈ ਕੇ ਜਾਵੇ, ਸਾਨੂੰ ਮੋਟਰ ਸਾਈਕਲ ਦੇ ਦਿਓ। ਅਸੀਂ ਠੇਕੇ ਤੇ ਜਾ ਕੇ ਆਉਣਾ, ਬੋਤਲ ਲੈ ਕੇ ਆਣੀ ਆ, ਜਿਹੜਾ ਉਹਨਾਂ ਦਾ ਠੇਕੇਦਾਰ ਹੁੰਦਾ ਉਹ ਪੱਕ ਪੱਕਾ ਜਾਦਾ ਹੀ ਜਾਂਦਾ ਆਥਣੇ।
ਅੱਛਾ।
ਪਰ ਸਵੇਰੇ ਐਨੀ ਧੁੱਪ ਚ ਕੰਮ ਤਾਂ ਹੀ ਹੁੰਦਾ।
ਅੱਛਾ ਠੀਕ ਐ, ਨਹੀਂ ਬਟ ਲੱਸੀ ਵਗੈਰਾ ਵੀ ਲੈ ਜਾਦੇ ਨੇ ਐਵੇਂ, ਦੁੱਧ ਵਗੈਰਾ ਵੀ ਅਸੀ ਮੁੱਲ ਦਿੰਦੇ ਹਾਂ, ਹੁਣ ਸਾਡੇ ਇਥੇ ਮੰਡੀ ਚ ਜਦੋਂ ਜੀਰੀ ਦਾ ਉਹਦਾ ਕਣਕ ਦਾ ਟੈਮ ਸੀ ਨਾ ਕਣਕ ਦੀ ਵਾਢੀ ਕਰੀ ਸੀਗੀ ਉਦੋ ਸਾਡੇ ਦੁੱਧ ਲੈ ਕੇ ਜਾਂਦੇ ਹੁੰਦੇ ਤੇ ਦੁੱਧ ਦੇ ਕੇ ਆਉਦੇ ਹੁੰਦੇ ਤੇ ਅਸੀ।
ਜੀ ਉਹਦੇ ਕ ਕਣਕ ਟਾਈਮ ਕਿਹੜੇ ਬਹੀਏ ਆਉਂਦੇ ਨੇ ਆਪਣੇ?
ਨਹੀਂ ਕਣਕ ਟਾਈਮ ਹੁੰਦੇ ਸੀ ਯਾਰ, ਉਦੋਂ ਵੀ ਪ੍ਰਵਾਸੀ ਹੈਗੇ ਸੀ ਸਾਡੇ ਪਤਾ ਨੀ ਕਾਹਤੋਂ।
ਬਈ ਨਹੀਂ, ਕਣਕ ਤਾਂ ਬਸ ਉਹ ਵਢਦੇ ਨੇ ਬਸ
ਪਤਾ ਨੀ ਪ੍ਰਵਾਸੀ ਹੋਣਗੇ, ਪਤਾ ਨੀ ਸਾਡੇ ਮੰਡੀ ਚ ਸੀਗੇ ਕਾਫੀ ਸਾਰੇ।
ਉਹ ਫੇਰ ਉਹ ਹੋਊਗਾ ਮੰਡੀ ਚ ਜਦੋਂ ਆਪਾਂ ਰੁ
ਸਾਡੇ ਪਿੰਡ ਮੰਡੀ ਆ, ਬਹੁਤ ਵੱਡੀ ਮੰਡੀ ਆ ਸਾਡੇ ਪਿੰਡ, ਮਤਲਬ ਹੈਗੀ ਆ ਕਾਫੀ ਕਿੱਲਿਆਂ ਚ। ਉੱਥੇ ਸੀਗੇ।
ਭਰਦੇ ਭੁਰਦੇ ਨੇ ਨਾ ਟਰਾਲੀਆਂ ਜਾਂ ਲਾਉਂਦੇ ਨੇ ਉਦੋਂ ਤਾਂ ਦਿੱਤੀ ਹੋਊਗੀ।
ਹਾਂ, ਉਹ ਆ ਜਾਂਦੀ ਸੀਗੇ, ਹੁਣ ਵੀ ਸਾਡੇ ਮਤਲਬ ਦੁੱਧ ਵਗੈਰਾ ਹਾਲੇ ਤਾਂ ਨਹੀਂ ਕੋਈ ਆਇਆ ਲੈਣ ਉਦੋਂ ਆ ਆਏ ਸੀਗੇ ਲੈਣ, ਉਦੋਂ ਦਾ ਪਤਾ ਮੈਨੂੰ ਤਾਂ।
ਜਾਂ ਵਧੀਆ ਜੀ ਹੋਵੇ ਫੇਰ।
ਹੂੰ ਹੂੰ, ਚਲੋ ਠੀਕ ਐ ਓਕੇ।
ਠੀਕ ਐ, ਓਕੇ ਬਾਏ।